ਹੈਲੋ, ਹਾਂਜੀ ਸਸ ਸ੍ਰੀ ਕਾਲ ਜੀ।
ਸਸ ਸ਼੍ਰੀ ਕਾਲ।
ਹੋਰ ਸੁਣਾਓ, ਕੀ ਹਾਲ ਚਾਲ ਏ?
ਵਧੀਆ, ਤੁਸੀਂ ਸੁਣਾਓ?
ਹਾਂਜੀ, ਹਾਂਜੀ। ਅਸੀਂ ਵੀ ਵਧੀਆ।
ਹੋਰ, ਕੀ ਕਰਦੇ ਪੇ ਸੀ।
ਕੁਛ ਨਹੀਂ ਬਸ, ਬੈਠੇ ਪੇ ਸੀ ਹੁਨੇ ਬਸ ਵਿਹਲੇ ਹੋਏ ਸੀ। ਕੰਮ-ਕੁਮ ਕਰਕੇ ਬੱਚਿਆਂ ਨੂੰ ਲੈ ਕੇ ਬੈਠੀ ਹੋਈ ਸੀ। ਹੋਰ ਤੁਸੀਂ ਸੁਣਾਓ ਹੋ ਗਏ ਵੇਲੇ ਖਾਲੀ ਰੋਟੀ?
ਹਾਂਜੀ ਹਾ ਜੀ। ਖਾਲੀ, ਅਸੀਂ ਵਿਹਲੇ ਹੋਏ ਸੀ। ਬਸ ਅਸੀਂ ਬੱਚਿਆਂ ਨੂੰ ਸਉਣ ਲੱਗੇ ਸੀਗੇ। ਹੁ, ਦੁਪਹਿਰ ਦਾ ਟਾਈਮ ਹੁੰਦਾ। ਹਾਂਜੀ।
ਅੱਛਾ, ਅੱਛਾ।
ਹੂੰ
ਤੇ ਠੀਕ, ਠੀਕ ਠੀਕ, ਹਾਂ ਬੁਹਤ ਚੰਗੀ ਗੱਲ ਐ। ਸੋ ਜਾਂਦੇ ਨੇ ਬੱਚੇ।
ਸੋ ਜਾਦੇ, ਸਹੀ ਵੇ ਸੋ ਜਾਦੇ ਆਪਣੇ ਤਾਂ ਹੀ ਸ਼ਾਂਤ ਮਿਲਦੀ ਏ। ਉੱਠ ਕੇ ਤਾਂ ਫੇਰ ਇਹਨਾਂ ਨੇ ਚਾਰਜ ਹੀ ਹੋਣਾ ਹੈਗਾ, ਹੋਰ ਕੀ ਕਰਨਾ ਹੈਗਾ।
ਹਾਂਜੀ।
ਹੂੰ, ਅੱਛਾ ਮੈਂ ਤੁਹਾਡੇ ਕੋਲ ਪੁੱਛਣਾ ਸੀਗਾ, ਐ ਨਾ ਸਵੇਰੇ ਨਾ ਸਬਜ਼ੀਆਂ ਲੈ ਕੇ ਆਉਂਦੀਆਂ ਇਹਨਾਂ ਨੇ ਨਾ, ਤੇ ਨਾਲ ਈ ਨਾਲ ਛੋਟ ਛੋਟੇ ਬੈਂਗਣ ਲੈਂਦੇ, ਮੈਂ ਤਾਂ ਕਦੀ ਛੋਟੇ ਬੈਂਗਣ ਬਣਾਏ ਨੀ ਹੈਗੇ, ਕਹਿੰਦੇ ਭਰ ਕੇ ਬਣਾ ਮੈਨੂੰ ਸਵਾਦ ਲੱਗਦੇ ਹੈਗੇ ਆ ਮੈਂ ਕਿਹਾ ਮੈਨੂੰ ਤਾਂ ਆਉਂਦੇ ਨੀ ਹੈਗੇ ਬਣਾਉਣੇ, ਤੇ ਮੈਂ ਕਿਹਾ ਚੱਲ ਮੇਰਾ ਧਿਆਨ ਆਇਆ ਕਿ ਮੈਂ ਤੁਹਾਡੇ ਕੋਲ ਪੁੱਛਾਂ। ਉਦੋਂ ਤੁਸੀਂ ਬਣਿਆ ਸੀਗੇ ਨਾ? ਹੂੰ, ਮੈ ਪੁੱਛਾਂ ਕਿੱਦਾਂ ਬਣੇ ਕਿੱਦਾਂ ਬਣਾਈ ਦੇ ਹੈਗੇ ਨੇ?
ਹਾਂ, ਸਵਾਦ ਲੱਗਦੇ ਬੋਤ-ਛੋ ਛੋਟੇ -ਛੋਟੇ ਜਿਹੜੇ ਭਰ ਕੇ ਬਣਦੇ ਐ।
ਹਾਂਜੀ ਉਈ।
ਪਹਿਲੇ ਤਾਂ ਉਹ ਦੇਖੋ ਨਾ ਜਿਵੇਂ ਛੋਟੇ- ਛੋਟੇ ਹੁੰਦੇ ਬੈਂਗਣ ਅਤੇ ਉੱਪਰੋਂ ਮਰਜ਼ੀ ਵੈਸੇ ਡੰਡੀਆਂ ਲਣੀਆਂ ਲਾ ਲਉ ਨਹੀਂ ਲਾਣੀਆਂ ਅਤੇ ਨਾ ਲਾਓ ਧੋ ਲੋ ਚੰਗੀ ਤਰ੍ਹਾਂ ਪਹਿਲੇ ਉਹਨੂੰ ਤੇ ਫੇਰ ਉਹ ਚ ਨਾ ਕੱਟ ਕਰ ਲੋ ਕੱਟ ਕਰਦੇ ਆ ਨਾ ਤੇ
ਕੱਟ ਕਿੱਦਾਂ ਕਰਨੇ ਹੈਗੇ ਆ
ਹਾਂਜੀ -ਹਾਂਜੀ ਜਿਵੇਂ ਮਤਲਬ ਕਿ ਉਹਨੂੰ ਪੀਸ ਨਹੀਂ ਕਰਨੇ ਉਹਨੂੰ ਵਿੱਚ ਵਿੱਚੋਂ ਅ ਚਾਰ ਫਾਟ ਕਰ ਲੈਣੇ ਆ ਇੱਕ ਦੋ ਤਿੰਨ -ਤਿੰਨ ਫਾਟ ਕਰਦੇ ਆ ਨਾ ਜਿਵੇਂ ਦੋ ਇੱਕ ਇੱਧਰ ਕੱਟ ਕਰ ਲਿਆ ਇੱਕ ਇੱਧਰ ਕੱਟ ਕਰ ਲਿਆ ਜਿਵੇਂ ਕਰੋਸ ਲਗਾਈ ਦਾ
ਹਾਂ ਪੂਰਾ ਨੀ ਕੱਟ ਕਰਨਾ ਮਤਲਬ ਥੋੜਾ ਜਿਨਾ ਰਹਿਣ ਦੇਣਾ ਉਹਦੇ
ਹਾਂਜੀ -ਹਾਂਜੀ ਕਿ ਜੁੜਿਆ ਰਹੇ ਤੇ ਜਿਵੇਂ ਮਸਾਲਾ ਭਰਨਾ ਹੁੰਦਾ ਨਾ ਫਿਰ
ਅੱਛਾ- ਅੱਛਾ- ਅੱਛਾ
ਕੇ ਇੱਕ ਕਟ ਕਰ ਲਿਆ ਵਿੱਚੋਂ ਜਿਵੇਂ ਤੁਸੀਂ ਦੇਖਿਆ ਕਦੀ ਭਿੰਡੀਆਂ ਵੀ ਭਰ ਕੇ ਬਣਦੀਆਂ ਭਿੰਡੀਆਂ ਨੂੰ ਵਿੱਚੋਂ ਅਸੀਂ ਕੱਟ ਕਰਨੇ ਆ ਹਨਾ
ਤਾਂ ਹੈਗਾ ਵੇ ਉਹਨੂੰ ਵੀ ਮਾੜਾ ਜਿੰਨਾ ਕੱਟ ਲਗਾਉਂਦੇ ਹੈਗੇ ਆ ਕਿ ਅ ਮਸਾਲਾ ਜੋ ਹੁੰਦਾ ਚਲਾ ਜਾਏ
ਹਾਂਜੀ ਤੇ ਇਜ ਈ ਨਾ ਇਹਨੂੰ ਕਟ ਕਰ ਲੈਣੇ ਆ ਵਿੱਚੋਂ ਤੇ ਕਈ ਤੇ ਵੈਸੇ ਮੈਂ ਕਿਹਾ ਬੋਦੀਆਂ ਦੀ ਲਾਹ ਵੀ ਲੈਂਦੇ ਨੇ ਜਿਹੜੀ ਡੰਡੀਆਂ ਹੁੰਦੀਆਂ ਹੈਗਆਂ ਕਈ ਲਾਹ ਵੀ ਵੀ ਲੈਂਦੇ ਨੇ ਪਰ ਅਸੀਂ ਤੇ ਮੇਰਾ ਖਿਆਲ ਅਸੀਂ ਇਹਨੂੰ ਲਾਉਂਦੇ ਨੀ ਹੈਗੇ ਅਸੀਂ ਇਹਨੂੰ ਰੱਖਦੇ ਹਾਂ ਅਤੇ ਇਹ ਪਹਿਲੇ ਇਹਨੂੰ ਚੰਗੇ ਤਰ੍ਹਾਂ ਧੋ ਕੇ ਫਿਰ ਇਹਨੂੰ ਨਾ ਉਹ 'ਚ ਰੱਖ ਲੈਣਾ ਟੋਕਰੀ ਵਿੱਚ ਮਤਲਬ ਪਲ ਪਾਣੀ ਇਹਦਾ ਸਾਰਾ ਸੁਕ ਜਾਏ ਕਿਉਂਕਿ ਇਹਦੇ ਵਿੱਚ ਪਾਣੀ ਵੈਸੇ ਹੀ ਹੁੰਦਾ ਏ
ਹਾਂਜੀ -ਹਾਂਜੀ ਉਹ ਤਾਂ ਹੈ
ਹੂ ਤੇ ਫਿਰ ਇੱਕ ਅਲੱਗ ਤੋਂ ਫਿਰ ਨਾ ਇੱਕ ਮਸਾਲਾ ਤਿਆਰ ਕਰਨਾ ਜਿਹੜਾ ਅਸੀਂ ਉਹਦੇ ਚ ਭਰਨਾ ਹੈ
ਹਾਂਜੀ ਮਸਾਲਾ ਉਹ ਚ ਕਿ ਮਤਲਬ ਕਿ ਉਹ ਲੈ ਲੋ ਲਸਣ ਲੈ ਲੋ ਸੁੱਕਾ ਧਨੀਆ ਅਮਚੂਰ ਨਮਕ ਹਾਂਜੀ ਥੋੜਾ -ਥੋੜਾ ਮਤਲਬ ਕਿ ਤੁਸੀਂ ਦੇਖ ਲੋ ਨਾ ਤੁਹਾਡੇ ਕੋਲ ਕਿੰਨੇ ਕੁ ਬੈਂਗਨ ਨੇ ਉਹਦੇ ਹਿਸਾਬ ਤੇ ਤੁਸੀਂ ਕਿੰਨਾ ਮਸਾਲਾ ਬਣਾਨਾ ਹੈ ਭਰਨ ਵਾਸਤੇ
ਥੋਮ ਕਰਨਾ ਥੋਮ ਕਿੱਦਾਂ
ਥੋਮ ਨਾ ਤੁਸੀਂ ਉਹ ਹਾਂ ਕੁੱਟ ਕੇ ਪਾਲੋ ਜਾਂ ਕੁੱਟ ਕੇ ਨਹੀਂ ਪਾ ਲਓ ਜਾਂ ਪਤਾ ਕੀ ਕਰੋ ਤੁਸੀਂ ਦੇਖੋ ਨਾ ਥੋਮ ਚ ਕੀਤਾ ਥੋਮ, ਨਮਕ, ਸੁੱਕਾ ਧਨੀਆ ਥੋੜ੍ਹੀ ਜਿਹੀ ਦੇਗੀ ਮਿਰਚ ਪਾਓ ਥੋੜਾ ਕਲਰ ਆ ਜਾਂਦਾ ਜਿਵੇਂ ਨਾਲ ਹਲਦੀ
ਹਮ
ਤੇ ਅਸੀਂ ਹੁਣ ਘਰ ਜਿਵੇਂ ਗਰਮ ਮਸਾਲਾ ਬਣਾਉਨੇ ਆ ਥੋੜਾ ਗਰਮ ਮਸ ਮਸਾਲਾ ਪਾ ਲੋ ਥੋੜਾ ਅਮਚੂਰ ਪਾ ਲਓ ਆਮਚੂਰ ਨਾਲ ਇਹ ਹੁੰਦਾ ਕਿ ਖੱਟੇ -ਖੱਟੇ ਥੋੜੇ ਬਣਦੇ ਆ ਸਵਾਦ ਲੱਗਦੇ ਆ
ਹਮ ਹਮ ਹਮ
ਤੇ ਨਾਲ ਪਾਾਲੋ ਤੁਸੀਂ ਹਲਦੀ ਪਾ ਲਓ ਗਰਮ ਮਸਾਲਾ ਕਾਲੀ ਮਿਰਚ ਪਾ ਲਉ ਥੜ੍ਹੀ ਜਿਨੀ ਦੇਖੋ ਅਗਰ ਮਤਲਬ ਕਿ ਮਰਚਾਂ ਤੁਸੀਂ ਕਿਵੇਂ ਪਾਂਦੇ ਔ। ਲਾਲ ਮਰਚ ਨਾ ਪਾਓ। ਹਰੀ ਮਰਚ ਜਿਵੇਂ ਪਾਣੀ ਹਰੀ ਮਿਰਚਾਂ ਪਾਲੋ ਇੱਕ-ਦੋ। ਐ ਸਾਰੇ ਮਸਾਲੇ ਨੂੰ ਤੁਸੀਂ ਭਾਵੇਂ ਗ੍ਰਾਇੰਡ ਕਰ ਲੋ। ਹਾਂਜੀ, ਉਹ ਫਿਰ ਚ ਲਸਣ ਵਿੱਚ ਮਿਕਸ ਹੋ ਜਾਏਗਾ।
ਮਿਕਸ ਹੋ ਜਾਏਗਾ, ਹਾਂ।
ਤੁਹਾਡਾ ਮਿਕਸ ਹੋ ਜਾਏਗਾ, ਕਿਉਂਕਿ ਲਸਣ ਵੀ ਤੇ ਅਸੀਂ ਕੁੱਟਣਾ ਨਾ ਕੁੱਟ ਕੇ ਵੀ ਚੰਗੀ ਤਰ੍ਹਾਂ ਮਿਕਸ ਨੀ ਹੋਏਗਾ ਵਿੱਚ। ਅਗਰ ਅਸੀਂ ਓਨੂੰ ਗ੍ਰਾਇੰਡ ਕਰ ਲਾਂਗੇ ਤੇ ਉਹ ਮਿਕਸ ਹੋ ਜਾਏਗਾ। ਹਾਂ, ਤੇ ਫਿਰ ਓਹ ਉਹ ਮਿਕਸ ਕੀਤੇ ਮਸਾਲੇ ਨੂੰ ਫਿਰ ਤੁਸੀਂ ਐਵੀ ਚ ਸਾਰਿਆਂ ਚ ਭਰਨਾ ਏ, ਦੇਖੋ ਕਿੰਨੇ ਬੈਂਗਨ ਨੇ ਉਹ ਵਿਚ ਵਿੱਚ ਸਾਰੇ। ਭਰ ਲਏ, ਹਾਂਜੀ। ਤੇ ਐਹ ਤੁਸੀਂ ਸਾਰੇ ਜਦੋਂ ਭਰ ਲੋ ਗੇ ਤੇ ਫਿਰ ਅਸੀਂ ਇੱਕ ਪਿਆਜ਼, ਟਮਾਟ ਕਹਿੰਦਾ ਵੱਖਰਾ ਮਸਾਲਾ ਬਣਾਣਾ ਏ।
ਅੱਛਾ।
ਹਾਂਜੀ। ਤੇ ਪਿਆਜ਼, ਟਮਾਟਰ ਦਾ ਵੱਖਰਾ ਮਸਾਲਾ ਉੱਚ ਅਸੀਂ ਲਸਣ ਨੀ ਵੀ ਕੁਛ ਵੀ ਨੀ ਪਾਣਾ। ਮੈਂ ਤੇਲ ਚ ਪਾਇਆ, ਚਾਹੋ ਤੇ ਜਦਾ ਤੇਲ ਮਾੜੀ ਹਿੰਗ ਪਾਲੋ।
ਹੂੰ।
ਤੇ ਪਿਆਜ਼ ਵੀ ਚੰਗੀ ਤਰ੍ਹਾਂ ਭੁੰਨ ਕੇ ਟਮਾਟਰ ਚੰਗੀ ਤਰ੍ਹਾਂ ਭੁੰਨ ਕੇ ਤੇ ਫਿਰ ਇਨੂੰ ਇੱਕ ਸੀ। ਕੀ ਐਨੂੰ ਯਾਦ ਨੀ ਕਰਾਣੀ। ਮਤਲਬ ਕਿ ਇੱਕ ਸਿਟੀ ਭਰਵਾ ਲੋ, ਵਜਵਾਓ ਵੀ ਨਾ ਭਾਵੇਂ। ਭਰਵਾ ਲੋ ਅੱਧੀ ਨਹੀਂ ਨਹੀਂ, ਐਨੂੰ ਬੈ ਪੈਲੇ ਮਸਾਲੇ ਨੂੰ ਚੰਗੀ ਤਰ੍ਹਾਂ ਭੂਣ ਲਿਆ ਨਾ।
ਅਸੀਂ ਮਸਾਲੇ ਦੇ ਵਿੱਚ ਦਹੀਂ ਪਾ ਸਕਦੇ ਐਂ?
ਹਾਂ ਹਾਂ, ਪਾ ਸਕਦੇ ਹਾਂ। ਉਹ ਸਵਾਦ ਹੀ ਬਣਾਉਣਾ ਮਸਾਲਾ। ਪਾਲੋ ਥੋੜੀ ਜਿਹੀ ਕਿਉਂਕਿ ਆਮ ਚ ਪਾਵੇ ਮਸਾਲੇ ਚ ਦਹੀਂ ਪਾਣੇ ਈ ਹੁੰਣੇ ਆਂ ਅਸੀਂ। ਤੇ ਉਹ ਮਰਜ਼ੀ ਸਾਡੀ ਹੁੰਦੀ ਏ। ਪਾਣੀ ਨਹੀਂ ਪਾਣੀ ਤੇ ਉਹ ਮਿਕਸ ਕਰਕੇ ਫਿਰ ਤੁਸੀਂ ਐਹ ਬੈਂਗਨ ਨੂੰ ਵਿੱਚ ਮਿਕਸ ਕਰ ਦੋ।
ਐਕਸਟਰਾ ਕੋਈ ਮਸਾਲਾ ਮਸਾਲੇ ਦੇ ਵਿੱਚ ਨੀ ਪਾਣਾ ਹੈ।
ਹਾਂ, ਨਹੀਂ-ਨਹੀਂ, ਨਹੀਂ-ਨਹੀਂ, ਨਹੀਂ ਫਿਰ ਪਤਾ ਕੀ ਕੀ ਹੁੰਦਾ ਫਿਰ ਅਪਚ ਪਾਏ ਹਲਕੀ ਜਿ ਪਾਲੋ ਥੋੜੀ ਜਿ ਹਲਦੀ ਪਾਲੋ ਯਾ ਦੇਗੀ ਮਿਰਚ ਪਾਲੋ। ਕਿਉਂਕਿ ਜੇੜੀ ਅਸੀਂ ਮਰਚਾਂ-ਮੁਰਚਾਂ ਸੀ ਉਹ ਬੈਂਗਨਾ 'ਚ ਵੀ ਭਰ ਲਈਆਂ ਨੇ ਨਾ।
ਅੱਛਾ, ਅੱਛਾ‌।
ਹਾਂ ਤੇ ਹਾਂ ਤੇ ਕਿਉਂਕਿ ਔ ਚੀ ਮਰਚ ਆਏਗੀ ਬਾਰ। ਅਗਰ ਤੁਸੀਂ ਉਹ ਭਰਨੀ ਏ ਤੇ। ਤੇ ਅਗਰ ਤੁਸੀਂ ਉਹ ਪਾਣੀ ਏ ਤੇ ਉਹ ਪਾਲੋ। ਤੇ ਉਹ ਮਸਾਲੇ ਚ ਕਰਕੇ, ਤੁਸੀਂ ਉਹ ਪਾ ਸਕਦੇ ਔ ਤੇ ਚੰਗੀ ਤਾਂ ਜਦੋਂ ਮਸ ਮਸਾਲਾ ਹੋ ਜਾਏ ਭੁੱਜ ਜੇ ਤੁਆਡਾ ਫਿਰ ਤੁਸੀਂ ਓ
ਤੇ ਉਹ ਬੈਂਗਣ ਵਿੱਚ ਪਾ ਕੇ ਭੁੰਨ ਕੇ ਤੇ ਉਦੇ ਚ ਪਾਣੀ ਵੈਸੇ ਪਾਣ ਦੀ ਜ਼ਰੂਰਤ ਨੀ ਪੈਂਦੀ ਤੇ ਹਰ ਇੱਕ ਸੀ ਅੱਧੀ ਸੀਟੀ ਭਰਵਾ ਲੋ।
ਅੱਛਾ।
ਹਾਂਜੀ ਹਾਂਜੀ, ਪੂਰੀ ਵਜਾਣ ਦੀ ਜ਼ਰੂਰਤ ਨੀ ਪੈਂਦੀ।
ਅੱਗੇ
ਮਤਲਬ ਹਾਂਜੀ ਹਾਂਜੀ ਭਰਵਾ ਕੇ
ਤੇ ਐਹ ਨਾਲ ਤਾਂ ਨੀ ਲੱਗਦੇ ਹੈਗੇ ਕਿ ਜਿੱਦਾਂ ਮਸਾਲਾ ਥੱਲੇ ਨਾਲ ਲੱਗ ਜਾਂਦਾ ਹੈਗਾ ਹੈ।
ਏ ਨਾ ਤੇ ਫਿਰ ਨੀ ਲੱਗਣ ਗੇ ਸੀਟੀ ਪਰਾਵਾਂਗੇ ਨਾ ਫਿਰ ਨੀ ਲੱਗਣ ਗੇ।
ਅੱਛਾ-ਅੱਛਾ, ਫੇਰ ਮਤਲਬ ਕੋਲ ਹੀ ਖੜਾ ਰੈਣਾ ਪੈਣਾ ਇਹਦੇ। ਕਿ ਸਿਟੀ ਨਾ ਵਾਜ਼ ਜਾਏ, ਹੂੰ, ਹੂੰ।
ਤੇ, ਓ, ਤੇ ਹਾਂਜੀ। ਤੇ ਅਦੋਂ ਤੇ ਮਰਜ਼ੀ ਤੁਹਾਡੀ, ਅਗਰ ਤੁਸੀ ਆਲੂ ਪਾਣਾ ਚਾੰਦੇ ਓ। ਤੁਸੀ ਆਲੂ ਪਾਕੇ ਬਣਾ ਸਕਦੇ ਓ, ਜਿਵੇਂ ਬੱਚੇ ਨਈ ਵੀ ਖਾਂਦੇ। ਬੱਚੇਆਂ ਨੂੰ ਆਲੂ ਨਾ ਚੋਲ, ਤੁਸੀ ਐਨਾ ਚੋਲ ਜਾਦਾ ਸਵਾਦ ਲੱਗਦੇ ਐ।
ਹਾਂ, ਚਾਵਲ ਠੀਕ ਏ, ਓ ਫੇਰ ਅਲੱਗ ਸੇ ਆਲੂ ਬੈਂਗਨ ਹੋ ਗਏ ਨਾ ਤੇ ਮਾੜਾ ਜਿੰਨਾ ਆਹੀ ਕੀਤਾ ਨਾ ਪਿਆਜ, ਟਮਾਟਰ ਭੁੰਨੇ ਤੇ ਆਲੂ ਬੈਂਗਨ ਪਾਇਆ ਤੇ ਚਲੋ ਤੜਕਾ ਲੱਗ ਗਿਆ ਨਾ, ਤੇ ਹਾਂ ਏਨੀ ਏਦੇ ਵਿੱਚ ਨੀ ਇਹਦੇ ਵਿੱਚ ਨੀ ਆਲੂ ਸਵਾਦ ਲੱਗਣਗੇ, ਮੇਰੇ ਖਿਆਲ ਨਾਲ।
ਹਾਂ, ਵੈਸੇ ਏਦੇ'ਚ ਨੀ ਲੱਗਦੇ ਪਰ ''ਮੈਂ ਕਹਿੰਦੀ ਪਈ ਸੀ ਨਾ ਤੇ ਨਈਂ, ਓ ਕਹਿੰਦੀ ਪਏ ਹੀ, ਤੇ ਓ ''ਮੈਂ ਤੇ ਚੋਲ ਵੀ ਮਤਲਬ ਕਿ ਪਾਂਨੇ ਪੇਆਂ। ਤੇ ਕਈ ਵਾਰ ਪਤਾ ਕੀ ਹੁੰਦਾ, ਮੈਂ ਆਲੂ ਵਿੱਚ ਕਈ ਨੀ ਪਾਂਦੇ, ਤੇ ਦੂਜੇ ਜੇੜੇ ਵੱਡੇ-ਵੱਡੇ ਬੈਂਗਣ ਹੁੰਦੇ ਨਾ, ਓ ਆਲੂ, ਬੈਂਗਣ ਬਣਾਈ ਦੇਨੇ।
ਹੂੰ।
ਹਾਂ, ਓ ਸਵਾਦ ਲੱਗਦੇ ਐ।
ਹੂੰ, ਹੂੰ, ਹੂੰ, ਹੂੰ।
ਕਹਿੰਦੇ ਪੇ, ਤੇ ਮੈਂ ਕਿਹਾ ਭਰਵਾਂ ਬੈਂਗਣ ਐ ਸਵਾਦ ਲੱਗਦੇ ਐ। ਤੇ, ਐਵੀ ਤੁਸੀ ਏੰਜ ਵੀ ਬਣਾਕੇ ਦੇਖਣਾ, ਤੇ ਦੱਸਣਾ। 'ਮੈਂ ਵੀ ਓਦੋਂ ਈ ਬਣਾਏ ਸੀ ਜਦੋਂ ਤੁਸੀ ਆਏ ਸੀ, ਹੁਣ ''ਮੈਂ ਬਣਾਵਾਂਗੀ ਦੁਬਾਰਾ, ਤੁਸੀ ਮੈਨੂੰ ਯਾਦ ਦਵਾਤੈ। ਤੇ, ਮੈਂ ਵੀ ਮੰਗਵਾਵਾਂਗੀ ਤੇ ਬਣਾਕੇ ਦੇਖ ਲਾਂਗੀ, ਮੈਂ ਵੀ ਕਾਫੀ ਟਾਈਮ ਹੋਗਿਆ ਓਦੋਂ ਦੇ ਈ ਬਣਾਏ ਦੇ ਐ। ਤੇ, ਦੁਬਾਰਾ ਬਣਾਏ ਨੀ ਹੈਗੇ।
ਐ ਤਾ, ਰ੍ਹਾਤੀ ਕਹਿੰਦੇ ਪੇ ਸੀ ਬਨਾਨ ਨੂੰ, ਮੈਂ ਕਿਹਾ ਰ੍ਹਾਤੀ ਨੀ ਰ੍ਹਾਤੀ ਫੇਰ ਗੈਸ ਕਰ ਜਾਣਗੇ ''ਮੈਂ ਦੁਪਹਰੇ ਈ ਬਣਾਵਾਂਗੀ, ਰਾਤੀ ਤੇ ਫੇਰ ਰੋਟੀ-ਰੂਟੀ ਖਾਕੇ ਸੋ ਜਾਨਾ, ਤੇ
ਹਾਂ, ਰਾਤੀ ਨਹੀ-ਨਹੀ, ਹਾਂ ਸਬਜ਼ੀ ਏ ਸਵੇਰੇ ਦਪਹਿਰੇ ਈ ਖਾਧੀ ਜਾਂਦੀ ਏ ਰਾਤੀ ਨੀ, ਬੈਂਗਣ ਹੁੰਦੇ ਏ ਨਾ। ਹੂੰ, ਹੂੰ, ਨਾਲੇ ਹੁਣ ਗਰਮੀਆਂ ਜ਼ਿਆਦਾ ਗਰਮੀਆਂ ਹੋਣ, ਤੇ ਕਈ ਕਹਿੰਦੇ ਨੇ ਗਰਮੀਆਂ'ਚ
ਗਰਮ, ਗਰਮ ਬੜੇ ਹੁੰਦੇ ਆ ਤਸੀਰ ਏਨਾਂ ਦੀ ਕਹਿੰਦੇ ਗਰਮ ਹੁੰਦੀ ਹੈਗੀ ਆ।
ਹਾਂਜੀ-ਹਾਂਜੀ, ਤਾਂ ਕਰਕੇ ਫੇਰ ਜਾਦਾ ਗਰਮੀਆਂ ਫੇਰ ਕਟ ਕੇ ਬਣਾਈ ਦੇ, ਤਾਂਈ ਤੇ ਮੈਨੂੰ ਕਿਹਾ, ਮੈਂ ਭੁੱਲਗੀ ਸੀ ਹੁਣ ਤੁਸੀ ਯਾਦ ਦਵਾ ਤੇ ਨਾ ਤੇ ਬਣਾਕੇ ਦੇਖਾਂਗੀ ਮੈਂ ਵੀ, ਤੇ ਸਵਾਦ ਲੱਗਦੇ ਹੁੰਦੇ ਐ। ਆਲੂ ਬੈਂਗਣ ਨਾਲ ਚੋਲ, ਬੱਚੇ ਵੀ ਖੁਸ਼ ਹੋਕੇ ਖਾ ਲੈਂਦੇ ਨੇ ਐ ਵਾਲੀ ਸਬਜ਼ੀ ਤੇ।
ਹੂੰ, ਕੀ ਕਹਿੰਦੇਨ ਓ ਸਾਡੇ ਤਾਂ ਦੂਸਰੇ ਈ ਆਂਦੇ ਬੈਂਗਨ ਨਾ, ਵੱਡੇ ਭਰਥਾ ਭਰਥਾ ਬਨਣ ਲਈ, ਕਿਉਂਕਿ ਮੈਨੂੰ ਐ ਵਾਲੇ ਬੈਂਗਣ ਬਣਾਣੇ ਆਂਦੇ ਨੀ ਸੀਗੇ। ਐ ਹੁਣ ਪਤਾ ਨੀ ਕਿੱਥੋਂ ਮਿਲਗੇ ਹੋਣੇ, ਦਿਖਗੇ ਹੋਨੇ ਨੇ ਲੈ ਆਂਦੇ ਚਕ ਕੇ ਇਹਨਾਂ ਨੂੰ।
ਹਾਂ, ਓ ਤੇ ਚਲੋ ਮਿਲ ਜਾਂਦੇ ਨੇ, ਬਾਰਾਂ ਮ੍ਹੀਨੇ ਮਿਲਦੇ ਐ ਕਦੀ-ਕਦੀ ਮਿਲਦੇ ਹੁੰਦੇ ਨੇ, ਜਾਦਾ ਨੀ ਦਿਖਦੇ ਐ ਵਾਲੇ, ਹੂੰ। ਤੇ ਹੁਣ ਵੇਖਣਾ ਬਣਾਕੇ, ਐੰਜੀ ਬਣਾਨਾ ਜਿਵੇਂ ਦੱਸਿਆ ਤੇ ਸਵਾਦ ਬਣਦੇ ਆ ਬੋਤ।
ਹੂੰ, ਕੋਈ ਨੀ ਕੱਲ ਬਣਾਵਾਂਗੀ ਤੇ ਨਾਲੇ ਫੇਰ ਮੈਂ ਦੱਸਾਂਗੀ ਤਾਨੂੰ, ਕਿ ਬਣਾ ਲਏ ਹੋਏ ਆ। ਫੋਟੋ ਭੇਜ ਦਾਂਗੀ ਆ ਦੇਖੋ ਫੋਟੋ ਦੇਖ ਲੈਣਾ, ਠੀਕ ਬਣੈ ਕਿ ਨੀ ਬਣੇ।
ਕੋਈ ਨੀ ਵਧੀਆ ਈ ਬਨਨਗੇ ਬਣਾਣੇ, ਚੀਜ਼ ਓਈ ਹੁੰਦੀ ਓਏ ਮਸਾਲੇ ਪੈਣੇ ਹੁੰਦੇ, ਜਰਾ ਸਵਾਦ ਬਣ ਜਾਂਦੀ ਏ।
ਹੁਂ, ਥੋੜਾ ਤਰੀਕਾ ਅਲੱਗ ਦਾ ਬਣਾਣ ਦਾ, ਬਟ ਮਸਾਲ ਦੇ ਪਿਆਜ, ਟਮਾਟਰ ਤਾਂ ਓਹੀ ਹੈਗੇ ਆ। ਬਸ ਵਿੱਚ ਕੱਟ ਲਗਾ ਕੇ ਮਸਾਲਾ
ਹਾਂਜੀ ਹਾਂਜੀ, ਹਾਂ ਮਸਾਲਾ ਜਦੋ ਸਾਰਾ ਕੁੱਛ ਪੈ ਜਂਦਾ ਨਾ ਸੁੱਕਾ ਧਨੀਆ ਪੈ ਗਿਆ, ਜੀਰਾ ਪੈ ਗਿਆ, ਦੂਜੇ ਮਸਾਲੇ ਪੈ ਗੇ। ਤੇ ਓਨਾ ਤੋਂ ਹੋਰ ਸਵਾਦ ਆ ਜਾਂਦਾ ਏ, ਹਾਂ। ਕੋਈ ਨੀ ਦੇਖਣਾ ਫੇਰ ਬਣਾ ਕੇ, ਤੇ ਫੇਰ ਹ ਦੱਸਣਾ ਮੈਨੂੰ। ਪਾਵੇ ਕੱਲ ਈ, ਕੱਲ ਈ ਪਾਵੇ ਬਣਾ ਲੈਣਾ ਮੈਂ ਵੀ ਵੇਖ ਖਾਂਗੀ ਬਜ਼ਾਰ ਵੀ, ਤੇ ਕੱਲ ਈ ਪਾਵੇ ਮੰਗਵਾਂਗੀ ਸਬਜ਼ੀ 'ਚ। ਤੇ ਆਪੇ ਈ ਬਣਾਵਾਂਗੀ ਹੁਣ, ਮੇਰਾ ਵੀ ਮਨ ਕਰਦਾ ਪਿਆ ਨਾ ਖਾਣ ਠੀਕ ਚਲ, ਹਾਂਜੀ ਠੀਕ। ਚਲੋ ਠੀਕ ਏ, ਹਾਂਜੀ।
ਓਕੇ, ਸਸ ਸ਼੍ਰੀਕਾਲ ਜੀ।
ਸਸ਼੍ਰੀਕਾਲ ਜੀ।